ਹੈਲੋ।
ਹਾਂਜੀ,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
ਹੋਰ ਕਿੱਦਾਂ?
ਹਾਂਜੀ-ਹਾਂਜੀ ਵਧੀਆ-ਵਧੀਆ। ਆਪ ਸੁਣਾਓ। ਬਸ, ਅਸੀਂ ਉਹਨੇ ਰੋਟੀ ਬਣਾ ਕੇ ਫਰੀ ਹੋਏ ਹਾਂ।
ਅੱਛਾ, ਤੇ' ਕੀ ਬਣਾਇਆ ਅੱਜ ਤੁਸੀਂ?
ਅੱਜ ਅਸੀਂ ਮਿੱਸੀ ਰੋਟੀ ਬਣਾਈ, ਵੇਸਣ ਵਾਲੀ।
ਅੱਛਾ-ਅੱਛਾ, ਅਤੇ ਫਿਰ ਤੁਹਾਡੀ ਕੋਈ ਫੇਵਰੇਟ ਚੀ ਫੇਵਰੇਟ ਫੂਡ ਵੀ ਹੋਣਾ ਕੋਈ ਤੁਹਾਡਾ?
ਹਾਂਜੀ-ਹਾਂਜੀ, ਸਾਡੇ ਵੈਸੇ ਲਮੋਸਟ ਸਾਰੀ ਚੀਜ਼ ਘਰ ਦੀ ਫੇਵਰੇਟ ਏ।
ਨਹੀਂ, ਮਤਲਬ ਕੋਈ ਹੁੰਦੀ ਹੈ ਨਾ, ਕੋਈ ਚੀਜ਼ ਜ਼ਿਆਦਾ ਹੀ ਫੇਵਰੇਟ ਹੁੰਦੀ ਹੈ। ਅੱਛਾ, ਕੜੀ-ਚਾਵਲ। ਹਾਂਜੀ, ਕੜੀ-ਚਾਵਲ। ਬੰਦੇ ਅ ਕੇ ਬੀ ਦੇਖਾ ਜੇ ਤੇ ਮਤਲਬ ਮਿਸੀ ਰੋਟੀਆਂ ਦੇ ਲੱਗਦੇ ਨੇ ਹੁਣ ਆਲੂ ਵਾਲੀ ਹੋ ਗਈ
ਓਹੀ ਜਾਦਾ ਵਧੀਆ ਲੱਗਦੀ ਅ ਇੱਕ ਕਿ ਓ ਨਾ ਥੋੜ੍ਹੇ ਮਤਲਬ ਕਿ ਖਾਣ ਵਿੱਚ ਮੈਨੂੰ ਬੜੀ ਵਧੀਆ ਲੱਗਦੀ ਐ
ਹਾਂਜੀ-ਹਾਂਜੀ, ਸਾਨੂੰ ਵੈਸੇ ਆਲੂ ਦੀ ਵੀ ਅੱਛੀ ਲੱਗਦੀ ਏ। ਹਾਂ, ਗੋਭੀ ਦੀ ਛੋਲਿਆਂ ਦੀ ਦਾਲ ਵਾਲੀ।
ਹਾਂਜੀ-ਹਾਂਜੀ। ਤੇ ਜੇੜੀ ਐ ਹੁੰਦੀ ਅ ਕੀ ਨਾਮ ਏ ਤੁਸੀਂ ਹੋਰ-ਹੋਰ ਕੁਛ ਵੀ ਬਨਾਂਦੇ ਓ।
ਹਾਂਜੀ-ਹਾਂਜੀ, ਹਾਂਜੀ। ਮਤਲਬ ਕਿ ਅਸੀਂ ਜਿਵੇਂ ਫਾਸਟ-ਫੂਡ ਵਿਚ ਪੁੱਛ ਰਏ ਓ ਤੁਸੀਂ।
ਹਾਂਜੀ, ਅ ਨਈ ਏਕ ਤੇ ਫਾਸਟ ਫੂਡ ਹੋ ਗਿਆ ਇੱਕ ਤੇ ਘਰ ਦਾ ਖਾਣਾ ਹੋ ਗਿਆ। ਘਰ ਦਾ ਖਾਣਾ ਜੈਵੇਂ
ਹਾਂਜੀ-ਹਾਂਜੀ, ਓਦੇ ਵਿੱਚ ਸਾਨੂੰ ਐ ਕੜੀ-ਚਾਵਲ ਹੋ ਗਏ, ਰਾਜਮਾਂ-ਚਾਵਲ।
ਅੱਛਾ-ਅੱਛਾ, ਕੜੀ-ਚਾਵਲ ਤੇ ਰਾਜਮਾਂ-ਚਾਵਲ।
ਹਾਂਜੀ-ਹਾਂਜੀ, ਐ ਵੈਸੇ ਜਾਦਾ ਫੇਵਰੇਟ ਐ ਹਾਂਜੀ। ਗਰਮੀ ਐ ਨਾ ਫਿਰ ਗਰਮੀਆਂ ਵਿੱਚ। ਦੁਪੈਰ ਦੇ ਟਾਈਮ ਜ਼ਿਆਦਾਤਰ ਚਾਵਲ ਈ ਬਣਾਨੇ ਆਂ ਨਾਲ।
ਅੱਛਾ ਤੇ ਅ। ਤੇ ਫੂਡ ਵੇਚ ਜੈਵੇਂ ਅ ਫਾਸਟ-ਫੂਡ ਵਗੈਰਾ ਹੋ ਗਿਆ ਬ ਬਾਰ ਦੇ ਖਾਨੇ ਵਿੱਚ
ਬਾਹਰ ਦੇ ਖਾਨੇ ਵਿੱਚ ਆਪਾਂ ਐ ਮੋਮੋਜ਼ ਹੋ ਗਏ। ਤੇ। ਹਾਂਜੀ ਤੇ ਏਹ ਵੀ ਅਸੀਂ ਵੈਸੇ ਮੈਦੇ ਦੇ ਨੀ, ਸੂਜੀ ਦੇ ਬਨਾਨੇ ਆਂ।
ਅੱਛਾ-ਅੱਛਾ ਨਈ ਏਹ ਆ ਕਿ ਵੀ ਐ ਤੇ ਵੈਸੇ ਨੁਕਸਾਨਦਾਇਕ ਹੁੰਦੇ ਨੇ। ਪਾਂਵੇਂ ਮੈਦੇ ਦੇ ਹੋ ਪਾਂਵੇਂ ਸੂਜੀ ਦੇ ਹੋਣ।
ਅੱਛਾ।
ਮੈਦੇ ਦੇ ਜਾਦਾ ਨੁਕਸਾਨਦਾਇਕ ਹੁੰਦੇ ਨੇ ਜਵੇਂ ਹੁਣ ਅੱਜ ਦੇ ਬੱਚੇ ਦੇਖ ਲੋ ਅੱਜ-ਕੱਲ ਦੇ ਕਿੰਨਾ ਫਾਸਟ ਫੂਡ ਖਾਣ ਲਾਗ ਗਏ ਨੇ।
ਹਾਂਜੀ।
ਬੋਤ ਈ ਫਾਸਟ-ਫੂਡ ਕੇ ਵੀ ਮਤਲਬ ਕਿ ਓ ਓਹ ਗੱਲ ਹੀ ਨਈ ਰਹੀ ਅੱਜ ਦੇ ਬੱਚਿਆਂ ਵਿੱਚ ਜਵੇਂ ਪਹਿਲੇ ਖੇਲਦੇ ਹੁੰਦੇ ਸੀ ਮੈਂਟਲੀ ਔਰ ਫਿਜੀਕਲੀ ਫਿੱਟ ਹੁੰਦੇ ਸੀ। ਹੁਣ ਅੱਜ ਦੇ ਟੈਮ ਵਿੱਚ ਫਿਜ਼ੀਕਲੀ ਫਿੱਟ ਈ ਨਈ ਐ ਬੱਚੇ ਮੈਂਟਲੀ ਵੀ ਨਈ ਐ ਫਿੱਟ।
ਹਾਂਜੀ, ਏਹ ਬਸ ਏਹ ਫਾਸਟ-ਫੂਡ ਦਾ ਜਾਦਾ ਕੰਮ ਖਰਾਬ ਹੈਗਾ ਐ। ਰੋਜ਼-ਰੋਜ਼ ਦੇਖੋ ਬਾਹਰ ਦੀ ਚੀਜ਼। ਖਾਂਦੇ ਨੇ ਨਈ ਪਰ ਅਸੀਂ ਜੋ ਬਣਾਨੇ ਆਂ ਅਸੀਂ ਘਰ ਬਣਾਨੇ ਆਂ ਜਾਦਾ।
ਅੱਛਾ-ਅੱਛਾ, ਦੇਖੋ ਕਈ ਐਸੇ ਹੁੰਦੇ ਨੇ ਨਾ ਜਵੇਂ ਅ ਆਲਸ ਆਂਦਾ ਓਨਾ ਨੂੰ ਬਣਾਂਦੇ ਹੋਏ ਫਿਰ ਓ ਫਾਸਟ-ਫੂਡ ਲੈ ਆਂਦੇ ਨੇ। ਬਾਰੋਂ ਦੀ ਓਹੀ ਓ ਓਧਰੋਂ ਫੇਰ ਆਦਤ ਪੈ ਜਾਂਦੀ ਏ ਓਨਾ ਨੂੰ।
ਹਾਂਜੀ-ਹਾਂਜੀ, ਬਿਲਕੁਲ।
ਵੈਸੇ ਸਾਡੀ ਅ ਸਾਡੇ ਘਰ। ਦੇ ਨਾਲ ਸਾਡੇ ਘਰ ਦੇ ਨਾਲ ਵੀ ਹੈਗੇ ਨੇ ਇੱਕ, ਮਤਲਬ ਦੇਖਿਆ ਜੇ ਨਾ ਓਹਨਾਂ ਦਾ ਸਾਰਾ ਸਮਾਨ, ਮਤਲਬ ਖਾਨ-ਪੀਨ ਦਾ ਸਾਰਾ ਸਮਾਨ, ਉਹ ਬਾਰੋਂ ਈ ਓਲਮੋਸਟ ਬਾਰੋਂ ਈ ਮੰਗਵਾਂਦੇ ਨੇ।
ਅੱਛਾ-ਅੱਛਾ।
ਔਲਮੋਸਟ ਬਾਰੋਂ ਹੀ ਲੈਂਦੇ ਨੇ ਸਮਾਨ ਸਾਰਾ, ਓ ਬਾਰੋਂ ਈ ਖਾਂਦੇ ਨੇ। ਓਨਾਂ ਨੂੰ ਹੁਣ ਨਾ ਆਦਤ ਪੈ ਚੁੱਕੀ ਐ, ਬਾਰੋ ਖਾਨ ਦੀ।
ਖਾਣ ਦੀ ਹਾਂਜੀ-ਹਾਂਜੀ ਦੇਖ
ਤੇ ਹੁਣ, ਹਾਂਜੀ ਹੁਣ ਓਸ ਦਿਨ, ਹਾਂਜੀ।
ਖ਼ਰਾਬ ਹੁੰਦਾ ਏ ਦੇਖੋ, ਬੱਚੇਆਂ ਨੂੰ। ਖਰਾਬ ਕਰਦੈ ਕਿੰਨਾ, ਅੱਜ-ਕੱਲ ਦੇਖੋ, ਛੋਟੇ-ਛੋਟੇ। ਤੇ ਬੱਚਿਆਂ ਨੂੰ ਏਦੀ ਹੈਬਿਟ ਪਈ ਵੀ ਏ ਬਈ ਹਾਂ, ਬਾਰ ਦਾ ਫਾਸਟ-ਫੂਡ ਖਾਣਾ।
ਓਹੀ ਤੇ ਹੈ। ਹੁਣ ਬੱਚੇ ਮਤਲਬ, ਫਾਸਟ-ਫੂਡ ਖਾਣ ਆਲੇ ਬੱਚੇ ਦੇਖਲੋ ਤੁਸੀਂ। ਰਨਿੰਗ ਕਰਵਾਲੋ, ਰਨਿੰਗ ਨੀ ਹੋਏਗੀ।
ਹਾਂਜੀ, ਸਟੈਮੀਨਾ ਨੀ ਆਓਦਾ ਨਾ ਉਨ੍ਹਾ ਦੇ
ਸਟੈਮੀਨਾ ਆ ਰਿਹਾ
ਹੂੰ।
ਬਹੋਤ ਮਤਲਬ ਫਾਸਟ-ਫੂਡ ਨੇ, ਬੜਾ ਕੰਮ ਖ਼ਰਾਬ ਕਰਤਾ।
ਹਾਂਜੀ-ਹਾਂਜੀ, ਉਝ ਤੁਆਨੂੰ ਕੀ ਖਾਣਾ ਪਸੰਦ ਹੈਗਾ?
ਵੈਸੇ ਤੇ ਮੈਂ ਅਹ ਫੇਰ ਵੀ ਮਤਲਬ, ਜ਼ਿਆਦਾਤਰ ਤੇ ਮੈਂ ਖੁਦ ਈ ਬਾਰ ਦਾ ਖਾਨਾ ਵਾ, ਕਿਓਕੇ ਬਾਰ-ਬਾਰ, ਦਾ ਮਤਲਬ ਫਾਸਟ ਫੂਡ ਨੀ। ਮਤਲਬ ਬਾਰ ਦੀ ਜਿਵੇਂ ਰੋਟੀ ਹੋਗੀ ਬਾਰ ਦੀ। ਹੋਟਲ ਦਾ ਖਾਣਾ ਐ ਈ, ਮੈਨੂੰ ਵਦੀਆ ਲੱਗਦਾ, ਕਿ ਘਰ ਦੇ ਦੇਖਿਆ ਜੇ ਤੇ ਵੈਸੇ ਟੈਮ ਇੱਕ ਤਰਫੋਂ ਟਾਈਮ ਈ ਵੇਸਟ ਹੁੰਦਾ, ਘਰ ਬਣਾ ਕੇ, ਜਿੰਨੀ ਤਰ ਘਰ ਬਣਾਓ।
ਨਈ ਪਰ ਐ ਦੇਖੋ ਨਾ, ਜੋ ਘਰ ਦਾ ਖਾਣਾ ਹੈਗਾ ਹੈ, ਓ ਦੇਖੋ ਕਿੰਨਾ ਸੁਚ-ਸੁੱਚਾ ਬਣਾਇਐ ਹੁੰਦਾ। ਔਰ ਸਾਨੂੰ ਕੀ ਪਤਾ, ਬਾਰ ਦਾ ਜੋ ਵੀ ਹੈ ਓ ਦੇਖੋ, ਹਰ ਕਿਸੇ 'ਚ ਤੇਲ ਦਾ ਯੂਜ ਹੁੰਦਾ, ਹੋਰ ਜੋ ਤੇਲ ਹੈਗਾ, ਓ ਸਾਨੂੰ ਕੀ ਪਤਾ ਕੇੜਾ ਤੇਲ ਹੈਗਾ ਓ ਵਾਰ-ਵਾਰ ਯੂਜ ਕਰਦੇ ਪਏ ਨੇ ਓਈਓ ਤੇਲ ਨੂੰ ਓਹੀ ਤੇਲ ਵਿੱਚ ਵਾਰ-ਵਾਰ ਤਲੀ ਜਾ ਰਹੇ ਨੇ।
ਹੁਣ ਮੈਂ ਧੀਰੇ-ਧੀਰੇ ਹੈਬਿਟ ਬਣਾ ਰਿਹਾ ਮਤਲਬ ਛੱਡਣ ਦੀ ਏਨੂੰ, ਧੀਰੇ-ਧੀਰੇ ਕਰ ਰਿਹਾ ਵਾਂ। ਹੁਣ ਇੱਕੋ ਦਮ ਨੀ ਨਾ ਹੋ ਸਕਦਾ, ਹੁਣ ਸਾਡੇ ਘਰ ਦੇ ਨਾਲ ਹੋਰ ਹੈਗੇ ਨੇ, ਓ ਤੁਹਾਨੂੰ ਮੈਂ ਦੱਸਿਆ ਹੀ ਸੀ, ਓ ਮਤਲਬ ਕਿ ਦਿਨ-ਰਾਤ ਮਤਲਬ ਉਨ੍ਹਾ ਘਰ ਫਾਸਟ-ਫੂਡ ਜ਼ਿਆਦਾ ਚੱਲਦਾ, ਰੋਟੀਆਂ ਘੱਟ ਖਾਂਦੇ ਨੇ ਓ। ਤੇ ਓਸ ਕਾਰਨ ਨਾ, ਉਨ੍ਹਾ ਨੂੰ ਮਤਲਬ ਹੁਣ ਓਸ ਦਿਨ ਮੇਰੇ ਘਰ ਵੀ ਆਏ ਸੀ ਤੇ ਓਨਾਂ ਨੇ ਘਰ ਜਾਣੇ ਜਿਵੇਂ ਆਪਾਂ ਲੰਚ ਬਣਾਇਆ, ਓਨਾਂ ਨੂੰ ਮਤਲਬ ਸਵਾਦਿਸ਼ਟ ਨੀ ਕਿਉਂਕਿ ਉਨ੍ਹਾ ਸਵਾਦ ਸਾਰਾ ਬਾਰ ਦਾ ਈ ਸੀ। ਓਨਾਂ ਨੂੰ ਓ ਕੈਦੇ ਆ ਸਾਨੂੰ ਬਾਰ ਦਾ ਖਾਣਾ ਪਸੰਦ ਹੈਗਾ, ਕੇ ਵੀ ਆਪ ਆਪਾਂ ਘਰ ਦਾ ਬੜਾ ਘੱਟ ਖਾਂਨੇ ਆਂ।
ਹਾਂਜੀ-ਹਾਂਜੀ ਬਿਲਕੁਲ ਵੇਖ ਲੋ, ਤੁਹਾਡੀ ਅੱਖਾਂ ਦੇ ਸਾਹਮਣੇ ਈ ਐ। ਵੀ ਬਾਰ ਦਾ ਖਾਣਾ ਕਿੰਨਾ ਖ਼ਰਾਬ ਕਰਦਾ, ਓਨਾਂ ਨੂੰ ਹੈਬਿਟ ਹੋਗੀ ਏ, ਬਾਰ ਦੇ
ਓਹੀ ਤੇ ਹੁਣ ਓ ਬਾਰ ਕੁਛ ਹੋਰ ਖਾ ਵੀ ਨੀ ਸਕਦੇ। ਤੇ ਕੁਛ ਖਾਣ ਤੇ ਵਧੀਆ ਨੀ ਲੱਗਦਾ ਓਨਾਂ ਨੂੰ ਬਾਰ ਦਾ ਹੀ ਵਦੀਆ ਲੱਗਦਾ, ਖਾਣ ਨੂੰ
ਹੂੰ।
ਹਾਂਜੀ! ਉਹੀ ਤੇ ਹੁਣ ਹੈ ਤੇ ਸਾਡੇ ਉੱਪਰ ਹੈਗਾ ਨਾ।
ਸੀ ਹੈਗੇ ਨਾ ਧਿਕਤਰ। ਮੈਂ ਆਪਣੇ ਬੱਚਿਆਂ ਨੂੰ ਘਰ ਦਾ ਈ ਬਣਾ ਕੇ ਦਿੰਨੀ ਆਂ ਅਗਰ ਓਹਨਾਂ ਦਾ ਦਿਲ ਕਰਦਾ ਕੁਛ ਖਾਣ 'ਤੇ। ਮੈਂ ਉਹਨਾਂ ਨੂੰ ਅਧਿਕਤਰ ਐ-ਜਿਵੇਂ ਸੂਜੀ ਦੇ ਮੋਮੋਸ ਹੋ ਗਏ ਐ ਦੇ ਦਿੰਦੀ ਆਂ ਬਣਾ ਕੇ ਹੋਰ ਇਹਨਾਂ ਨੂੰ ਮੈਂ ਉਪਮਾ ਬਣਾ ਦਿੰਨੀ ਆਂ ਸੁ ਸੂਜੀ ਦਾ ਹੀ ਬਈ ਉਹਦੇ ਉੱਪਰ ਥੋੜ੍ਹੀ ਜੀ ਨਮਕੀਨ ਪਾ ਕੇ ਉਹ ਟੇਸਟੀ ਕਰਕੇ ਖਾਂਦੇ ਨੇ। ਪੋਹੇ ਬਣਾ ਲੈਂਨੀ ਆਂ, ਹਾਂਜੀ ਇਹਨਾਂ ਨੂੰ ਮੈਂ ਥੋੜ੍ਹਾ ਬਹੁਤ ਐਦਾਂ ਦਾ
ਵਧੀਆ ਹੈਗੀਆਂ ਬੈਨੀਫਿਟਸ ਹੈਗੀਆਂ
ਹਾਂਜੀ, ਹਾਂਜੀ-ਹਾਂਜੀ!
ਉਹੀ ਤੇ ਹੁਣ ਕੀ ਇਹ ਭਲੇ ਕਿ ਆਪਣਾ ਖਾਏ
ਹੈਲੋ! ਹਾਂਜੀ! ਹੈਲੋ!
ਓ ਤੁਹਾਡੀ ਵਾਜ਼ ਨੀ ਆ ਰਹੀ।
ਹਾਂਜੀ-ਹਾਂਜੀ ਤੁਹਾਡੀ ਵੀ ਨੀ ਆ ਰੀ ਸੀ ਆਵਾਜ਼ ਵਿੱਚ ਨਾ ਹੁਣ ਆ ਰੀ ਤੁਹਾਨੂੰ ਮੇਰੀ ਅਵਾਜ਼? ਹੈਲੋ!
ਹੁਣ ਆ ਰੀ ਅਵਾਜ਼?
ਹਾਂਜੀ-ਹਾਂਜੀ ਹੁਣ ਆ ਰਈ ਤੁਹਾਡੀ ਅਵਾਜ਼।
ਹਾਂ ਮੈਂ ਕਹਿ ਰਿਹਾ ਸੀ ਕਿ ਮ-ਮਤਤਬ ਕੀ ਦੇਖਿਆ ਜਾਏ ਤੇ ਯ ਵੈਸੇ ਇੱਕ ਤਰਫੋ਼ ਮਤਲਬ ਕੀ ਜ਼ਿਆਦਾ ਉਹ ਵੀ ਹੈਗਾ ਨੁਕਸਾਨਦਾਇਕ ਵੀ ਹੈਗਾ ਤੇ ਇੱਕ ਤਰਫੋ ਫੈਦੇਮੰਦ ਵੀ ਹੈਗਾ।
ਹਮ-ਹਮ ਹਾਂਜੀ-ਹਾਂਜੀ! ਹੈਲੋ!
ਓ
ਹਾਂਜੀ-ਹਾਂਜੀ ਤੁਹਾਡੀ ਆਵਾਜ਼ 'ਚ ਵਾਰ-ਵਾਰ ਨਾ ਕੱਟੀ ਜਾ ਰੀ ਐ ਵਿੱਚੋਂ।
ਅੱਛਾ! ਮੈਂ ਕਹਿ ਰਿਹਾ ਸੀ ਕਿ ਵੀ ਮਤਲਬ ਅ-ਦੇਖਿਆ ਜਾਏ ਤੇ ਫਾਸਟਫੂਡ ਸਾਡੇ ਸਿਹਤ ਲਈ ਬੜਾ ਹਾਨੀਕਾਰਕ ਹੈਗਾ।
ਹਾਂਜੀ-ਹਾਂਜੀ!
ਐ-ਮਤਲਬ ਕਿ ਨੁਕਸਾਨ ਨੀ ਹੈਗੇ ਨੇ ਏਂਦੇ ਦੇਖਿਆ ਜਾਏ ਤੇ ਫ਼ਾਇਦਾ ਵੀ ਨੀ ਹੈਗਾ ਕੋਈ ਨੁਕਸਾਨ ਹੀ
ਹਾਂਜੀ, ਬਸ ਹਾਂਜੀ ਅਧਿਕਤਰ ਬੰਦੇ ਤਾਂ ਹੀ ਖਾਂਦੇ ਨੇ ਬਾਹਰ ਦਾ ਤਾਂ ਕ ਕੀ ਉਹਨਾਂ ਕੋਲ ਟਾਈਮ ਨੀ ਹੈਗਾ ਬਣਾਣ ਦਾ ਯਾ ਉਹਨਾਂ ਨੂੰ ਬੋਰਿੰਗ ਲੱਗਦਾ ਬਣਾਣਾ ਟਾਈਮ ਵੇਸਟ ਹੋਏਗਾ ਯਾ ਕੁੱਛ ਛ, ਵੈਸੇ ਜਿੰਨਾਂ ਹੋ ਸਕੇ ਅਗਰ ਬੰਦਾਂ ਆਪਣੇ ਪਿਆਰ ਨਾਲ਼ ਕੋਈ ਚੀਜ਼ ਬਣਾ ਰਿਹਾ ਕਿਸੇ ਨੂੰ ਚਾਅ ਹੈਗਾ ਬਣਾਣ ਦਾ ਤੇ ਉਹ ਕੋਈ ਟਾਈਮ ਵੇਸਟ ਨੀ ਹੈਗਾ।
ਹਾਂਜੀ!
ਵੈਸੇ ਮੈਂ ਮੇਰਾ ਸੋਚਣਾ ਹੈਗਾ ਅਗਰ ਸਭ ਘਰ ਦੇ ਮਿਲ-ਜੁਲ ਕਰ ਸ ਬਣਾਣ ਨਾ ਚੀਜ਼ ਤੇ ਉਹ ਚੀਜ਼ ਬਹੁਤ ਵਧੀਆ ਬਣਦੀ ਐ, ਹੋਰਾ ਨੂੰ ਖਾਣ ਵਿੱਚ ਡਬਲ ਮਜ਼ਾ ਆਂਦੈ। ਕਿਉਂਕਿ ਹਰ ਕਿਸੇ ਨੇ ਮਿਹਨਤ ਕੀਤੀ ਹੁੰਦੀ ਐ ਵਿੱਚ ਥੋੜ੍ਹੀ-ਥੋੜ੍ਹੀ ਕੁੱਸ਼ ਨਾ ਕੁੱਸ਼।
ਉਹੀ ਤੇ ਮਿੱਠੇ ਚੋਲ ਬਣਾ ਹੁਣ ਉਹ ਹੈਗਾ ਬਜ਼ਾਰਾ ਥੋੜੀ ਆਸਲ ਹੈ ਜਿਹੜਾ ਸਵਾਦ ਹੈਗਾ
ਹਾਂਜੀ!
ਉਹੀ ਚੀਜ਼, ਉਹੀ ਉਹ ਚੀਜ਼ ਬਜ਼ਾਰ। ਔ ਨਹੀਂ ਮਿਲ਼ ਸਕਦੀ। ਹੁਣ ਬਾਜ਼ਾਰੋਂ ਜਾਏਂਗਾ ਵੀ ਤੇ ਅ ਇੱਕ ਤੇ ਪੈਟਰੋਲ ਦਾ ਖ਼ਰਚਾ, ਪੈਟਰੋਲ ਦਾ ਖ਼ਰਚਾ।
ਹੈਲੋ। ਹਮ
ਹੁਣ ਉਹੀ ਤੇ ਘਰ ਘਰ ਦੇ ਆਣ ਚ ਬਾਹਰ ਦੇ ਖਾਣ ਵਿੱਚ ਬਹੁਤ ਫ਼ਰਕ ਹੈਗਾ।
ਹਾਂਜੀ
ਅਗਰ, ਆਪਾਂ ਬਾਹਰ ਦਾਂ ਖਾਂਨੇ ਹਾਂ। ਬਾਹਰ ਦਾ ਖਾਕੇ ਤੇ, ਜ਼ਿਆਦਾਤਰ ਬੱਚੇ ਤੇ ਦੇਖੇਂ ਹੀਏ ਮੈਂਟਲੀ ਐਵੇਂ ਹੈਗੇ ਨੇ ਔਰ। ਫਿਜੀਕਲੀ ਵੀ, ਠੀਕ ਨਹੀਂ ਹੈਗੇ।
ਮਤਲਬ ਕਿ ਸਟੈਮਿਨਾ ਨਹੀਂ ਰਿਹਾ, ਪਹਿਲੇ ਵਰਗਾ ਉਹਣਾ ਵਿੱਚ।
ਹਾਂਜੀ, ਹਾਂਜੀ
ਉਹੀ ਤੇ ਨਾ ਪਹਿਲੇ ਵਰਗੀ ਸੋਚਣ ਦੀ ਸ਼ਮਤਾ ਰਹੀ। ਹੁਣ ਜੇਵੇਂ ਪੁਰਾਣੇ ਬਜ਼ੁਰਗ ਹੁਣ ਜਿਹੜੇ ਅੱਜ ਦੀ ਜਨਰੇਸ਼ਨ ਵਿਚ ਬੱਚੇ ਆ ਰਹੇ। ਉਹ ਨਹੀਂ ਸੋਲਵ ਕਰ ਸਕਦੇ ਉਹ ਜੇਵੇਂ ਹੁਣ। ਕੁਛ ਵੀ ਹੁੰਦਾ, ਉਹਨਾਂ ਨੂੰ ਉਹ ਰੋਣ ਲੱਗ ਜਾਂਦੇ ਨੇ ਪਹਿਲੇ।
ਹੂੰ ਹਾਂਜੀ
ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
ਮੇਰੀ ਆਵਾਜ਼ ਘੱਟ ਆ ਰਹੀ ਏ। ਹੁਣ ਠੀਕ ਆ ਰਹੀ ਏ।
ਹਾਂਜੀ, ਹਾਂਜੀ ਹੁਣ ਠੀਕ ਆ ਰਹੀ ਏ। ਮੈਂ ਕਹਿ ਰਿਹਾ ਸੀ, ਕਿ ਵੀ ਮਤਲਬ ਦੇਖਿਆ ਜੇ ਤੇ ਪੁਰਾਣੇ, ਜਿਹੜੇ ਬਜ਼ੁਰਗ ਹੈਗੇ ਸੀ। ਉਹਨਾਂ ਕੋਲੋਂ ਕੋਈ ਵੀ ਪ੍ਰੋਬਲਮ ਪੁੱਛ ਲਓ। ਮਤਲਬ ਉਹ ਨਾ ਫਰੀ ਮਾਈਂਡ ਹੋ ਕੇ। ਰਿਲੈਕਸ ਹੋ ਕੇ ਜਵਾਬ ਹੁੰਦਾ ਸੀਗਾ, ਹੁਣ ਜਿਵੇਂ ਅੱਜ ਦੀ ਜਨਰੇਸ਼ਨ ਉਹ ਕਿਸੇ ਕੋਲ ਵੀ ਪੁਛਲੋ। ਕਿਸੀ ਕੋਲ ਪੁੱਛ ਲਓ। ਉਹ ਟੈਂਸ਼ਨ ਟੈਂਸ਼ਨ 'ਚ ਪੈ ਜਾਂਦੇ ਉਹ।
ਹਾਂਜੀ, ਬਿਲਕੁਲ।
ਹੂੰ ਚਲੋ ਠੀਕ ਹੈ। ਮੈਨੂੰ ਵਧੀਆ ਲਗਨਾ।
ਹਾਂਜੀ, ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਊਕੇ ਧੰਨਵਾਦ ਜੀ।